ਹੈਲੋ,
ਹੈਲੋ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
ਕੀ ਹਾਲ ਚਾਲ ਜੀ?
ਬਸ ਵਧੀਆ ਜੀ, ਤੁਸੀ ਸੁਣਾਓ ਜੀ?
ਵਧੀਆ-ਵਧੀਆ ਹੋਰ, ਛੁੱਟੀਆਂ 'ਚ ਕੋਈ ਪਲੈਨ ਨੀ ਬਣਾਇਆ ਯਾਤਰਾ ਦਾ
ਨਈ ਜੀ ਆ ਵਹੀ ਐ ਕਿ ਹੁਣ ਜਿਹੜਾ ਭਗ ਭਗਵੰਤ ਮਾਨ ਨੇ ਸ਼ੁਰੂ ਕੀਤੀਆਂ ਹੋਈਆਂ ਯਾਤਰਾ ਜਿਦਾ ਅੰ ਅ ਅੰਮ੍ਰਿਤਸਰ ਹਰਿਮੰਦਰ ਸਾਹਿਬ ਇਹ ਚੀਜਾ ਦਾ ਤੁਹਾਡਾ ਇਸ ਬਾਰੇ ਕੀ
ਕਿਨੀ ਉਮਰ ਤੁਹਾਡੀ? ਤੁਹਾਡੀ ਕਿਨੀ ਉਮਰ ਐ?
ਨਈ-ਨਈ ਮੈ ਓਦਾ ਗੱਲ ਕਰ ਰਿਹਾ ਜੀ।
ਹਾਂ ਉਹ ਪੰਜਾਹ ਸਾਲ ਪੰਜਾਹ ਸਾਲ ਵਾਲਿਆ ਲਈ ਐ ਸਾਡੇ ਵਰਗਿਆ ਲਈ
ਹਾਂਜੀ-ਹਾਂਜੀ ਉਹ ਤਾਂ ਮੈਨੂੰ ਮੈਨੂੰ ਪਤਾ ਜਿਦਾ ਮੇਰੇ ਮੰਮਾ ਹੈਗੇ ਨਾ ਪੰਜਾਹ ਸਾਲ ਤੋ ਉਪਰ ਮੈ ਮੰਮਾ ਦੀ ਗੱਲ ਕਰਦਾ ਸੀ।
ਮੰਮਾ ਪੰਜਾਹ ਸਾਲ ਤੋ ਉਪਰ ਨੇ ਤੁਹਾਡੇ?
ਨਈ-ਨਈ ਮੇਰੇ ਭੂਆ ਹੈਗੇ ਆ ਮੰਮਾ ਕਹਿ ਰਹੇ ਸੀ ਕਹਿਦੇ ਮੇਰੀ ਵੀ ਏਜ ਇਨੀ ਐ।
ਅੱਛਾ ਅਸੀ ਜਾ ਸਕ ਦੇ ਆ ਉਹ ਕਹਿਦਾ ਹੁਣ ਬਜ਼ੁਰਗਾਂ ਦੀਆ ਸੀਸਾ ਲੈਲਾ ਇਲੈਕਸ਼ਨ ਆਦੇ ਪਏ ਆ ਜਿਤ ਜਾਵਾਗਾ।
ਹਾਂ ਮੈਨੂੰ ਵੀ ਇਹੀ ਲਗ ਰਿਹਾ ਸੀ ਇਹ ਇਲੈਕਸ਼ਨਾ ਕਰ ਹਾਂ ਇਲੈਕਸ਼ਨਾਂ ਕਰਕੇ ਈ ਏ ਕਿ ਆਹ ਚੀਜ਼ਾਂ ਹੁਣ ਇਲਾਜ ਦਾ ਵੀ ਕੈ ਰਿਆ ਦਸ ਲੱਖ ਦਾ ਇਲਾਜ ਕਰਾ ਦੁਗੀ
ਖੁਸ਼ ਕਰੀ ਜਾਂਦਾ ਜਾਂ ਜਨਾਨੀਆਂ ਨੂੰ ਖੁਸ਼ ਕਰੀ ਜਾਂਦਾ
ਹਾਂਜੀ ਹੁਨ ਜਿੱਦਾਂ ਕੈ ਰਿਆ ਇੱਕ ਜੁਲਾਈ ਨੂੰ ਪੈਸੇ ਆ ਜਾਨੇ ਉਹਨਾਂ ਦੇ ਖਾਤਿਆਂ ਚ ਤਿਆਰ ਰੱਖਿਓ ਆਪ ਤਿਆਰ ਰੱਖਿਓ ਆਪਨੇ ਫੋਨਾਂ ਚ
ਅ ਜਨਾਨੀਆਂ ਕੈਦੀਆਂ ਅਸੀਂ ਸੂਟ ਲੈਨੇ ਆ ਅਸੀਂ ਮੇਕਅਪ ਦਾ ਸਮਾਨ ਲੈਨਾ ਓ ਖੋਸ਼ ਹੋਈ ਜਾਨੀਆ। ਓਨੂੰ ਪਤਾ ਜਨਾਨੀਆਂ ਦੀ ਗੱਲ ਕਿਸੇ ਨੇ ਟਾਲਨੀ ਨੀ, ਜਨਾਨੀਆਂ ਕਾਬੂ ਕਰੋ।
ਹਾਂਜੀ, ਇਹ ਹੈ ਏ ਹੁੰਦਾ ਬੜਾ ਪਲੈਨ ਹੈਗਾ ਮੈਨੂੰ ਵੀ ਏ ਲੱਗ ਲੱਗ ਰਿਆ ਸੀ ਕੇ, ਇਲੈਕਸ਼ਨ ਆਉਗੇ ਤਾਂ ਈ ਏ ਲੱਗਾ ਹੋਏ ਸੀਗੇ ਜੀ।
ਹਾਂ, ਪਰ ਚਲੋ ਕੰਮ ਚੰਗਾ ਕੀਤਾ ਯਾਤਰਾ ਬਸ ਸ਼ੁਰੂ ਕਰਕੇ ਓਨੇ।
ਅੱਛਾ ਜੀ, ਤੁਸੀਂ ਜਾਂਨੇ ਓ ਜੀ ਯਾਤਰਾ ਤੇ।
ਜਾਨਾ ਏ, ਬਸ ਬਨਾ ਰਈ ਆ ਪਲੈਨ ਦੇਖੋ ਕਦੋਂ ਜਾਂਨੇ ਆ ਬਸ ਫਿਕਰ ਬੱਚਿਆਂ ਦੀ ਆ ਵੀ ਬੱਚੇ ਕੱਲੇ ਰਹ ਜਾਨੇ ਏ ਦੋਨੋ ਜਨੇ ਚਲੇ ਜਾਈਏ ਤਾਂ।
ਅੱਛਾ ਜੀ।
ਹੂੰ, ਜਾਂ ਫੇਰ ਬੱਚੇ ਨਾਨਕੇ ਛੱਡ ਜਾਂਗੇ।
ਅੱਛਾ ਜੀ।
ਹੂੰ।
ਤੁਸੀਂ ਬਨਾ ਰੇ ਆ, ਅੱਛਾ ਜੀ ਤੁਸੀਂ ਬਨਾ ਰੇ ਓ ਪਲੈਨ ਜਾਨ ਦਾ।
ਹਾਂ। ਤੇ ਜਾਨਾ ਤੇ ਦੋਨੋ ਜਨੇ ਜਾਵਾਂਗੇ ਨਾ ਕੱਲੇ-ਕੱਲੇ ਕੀ ਜਾਨਾ।
ਅੱਛਾ ਜੀ। ਹੋਰ ਤੁਸੀਂ ਸੁਣਾਓ ਜੀ ਯਾਤਰਾ ਬਾਰੇ।
ਵਧੀਆ ਜੀ ਵਧੀਆ ਬਸ ਤੁਸੀਂ ਕਦੀ ਗਏ ਹਜ਼ੂਰ ਸਾਹਿਬ ਜਾਂ ਹੋਰ ਕਿਤੇ? ਦੂਰ ਯਾਤਰਾ ਤੇ
ਆਪਾਂ ਹਜ਼ੂਰ ਸਾਬ ਗਏ ਹੋਏ ਆ ਜੀ।
ਹੋਰ ਕਿੱਥੇ ਕਿੱਥੇ ਗਏ ਹੋਏ ਓ?
ਹਜ਼ੂਰ ਸਾਹਿਬ ਏਦਾਂ ਗਏ ਆਜੀ। ਅੰਮ੍ਰਿਸਰ ਗਏ ਹੋਏ ਆ ਜੀ, ਦਮਦਮਾ ਸਾਬ ਗਏ ਹੋਏ ਆ ਜੀ।
ਅੱਛਾ, ਦਮਦਮਾ ਸਾਬ ਕਦੋਂ ਗਏ ਸੀ?
ਆਪਾਂ ਗਏ ਸੀਗੇ ਜੀ ਦਮਦਮਾ ਸਾਬ ਇੱਕ ਵਾਰੀ ਮੈਂ ਮੈਂ ਮੈਂਵੀ ਸੀਗਾ ਜੀ, ਮੇਰੇ ਦਾਦਾ ਜੀ, ਮੇਰਾ ਭਰਾ, ਮੰਮਾ ਤੇ ਤਾਇਆ ਜੀ ਆਪਾਂ ਸਾਰੇ ਮਿਲ ਕੇ ਗਏ ਸੀ ਦਮਦਮਾ ਸਾਬ।
ਅੱਛਾ।
ਹਾਂਜੀ, ਮੇਰੇ ਪਾਪਾ ਜੀ ਕਹਿੰਦੇ
ਨਿ ਬਸ, ਸਾਡਾ ਬਸ ਪਟਨਾ ਸਾਬ ਜਾਨਾ ਰੇ
ਹਾਂਜੀ, ਸਾਡਾ ਵੀ ਪਟਨਾ ਸਾਬ ਈ ਰੇ ਗਿਆ ਬਾਕੀ ਤਾਂ ਆਪਾਂ ਵੀ ਜਾ ਆਏ ਆ ਜੀ।
ਹੂੰ। ਪਗਵੰਤ ਮਾਨ ਨੂੰ ਚਾਈਦਾ ਪਟਨਾ ਸਾਹਬ ਵੀ ਭੇਜ ਦਵੇ।
ਹਾਂ, ਪਟਨਾ ਸਾਬ ਪੇਜ ਦੇ ਨੀਂ ਤਾਂ ਹੁਨ ਅਗਲੇ ਦਿਨ ਈ ਨਿਕਲ ਜਾਨਾ ਜੇ ਪੇਜ ਦੈਂਦਾ ਤਾਂ।
ਹਾਂ, ਤੂੰ ਤਾਂ ਨੀਂ ਨਿਕਲ ਸਕਦਾ। ਪੰਜਾ ਸਾਲ ਵਾਲੇ ਹੀ ਜਾ ਸਕਦੇ ਏ।
ਅੱਛਾ, ਇੱਕ ਏ ਵੀ ਏ ਨਾ ਐਈ ਤਾ ਰੀਜਨ ਕੀਤਾ ਹੋਇਆ ਇਹਨੇ। ਜਾ ਤਾ ਰੱਖਿਆ ਪੰਜਾ ਸਾਲਾ ਦੇ ਉੱਪਰ। ਜਾ ਕਰ ਰਿਆ ਜਨਾਨੀਆਂ ਨੂੰ ਖੁਸ਼। ਜੁਲਾਈ ਇੱਕ ਤਾਂ ਕਹੰਦਾ ਖਾਤਿਆਂ 'ਚ ਆ ਜੂਗੇ ਪੈਸੇ ਟੂੰ ਟੂੰ ਕਰੂਗੀ ਟੂੰ ਟੂੰ।
ਹਾਂ।
ਹਾਂਜੀ। ਆਪਾਂ ਨੂੰ ਏਹੀ ਲੱਗ ਰਿਆ ਇਲੈਕਸ਼ਨਾਂ ਕਰਕੇ ਯੇ ਕਰ ਰਿਆ ਹੋਨਾ।
ਹਾਂ।
ਅਸੀਂ ਗੱਲ ਹੀ ਸੱਚ ਚ ਕਰ ਲਈ ਫੇ
ਹੋਰ ਕੀ।
ਹਾਂਜੀ ਤੁਸੀਂ ਕਿਧਰੇ ਗਏ ਓ ਜੀ ਯਾਤਰਾ ਤੇ?
ਹਾਂ, ਅਸੀਂ ਵੀ ਹਜੂਰ ਸੈਬ ਗਏ ਸੀਗੇ ਆਪਨੀ ਪੂਰੀ ਫੈਮਿਲੀ ਦੇ ਨਾਲ। ਹਾਂ ਤੇ ਬੋਤ ਮਜਾ ਆਇਆ ਸੀ। ਅਸੀਂ ਟ੍ਰੇਨ ਤੇ ਗਏ ਸੀ। ਤੇ ਬੋਤ ਇੰਜੋਏ ਕਰਦੇ ਗੇ ਓ ਪੂਰੀ ਫੈਮਲੀ।
ਅੱਛਾ ਜੀ।
ਅਸੀਂ ਲਾ ਕੇ ਆਏ ਸੀ ਉੱਥੇ ਚਾਰ-ਪੰਜ ਦਿਨ।
ਅਸਾ ਜੀ, ਚਾਰ-ਪੰਜ ਹੰ
ਹਾਂ, ਤੇ ਦੋ ਦਿਨ ਜਾਨ ਨੂੰ ਲੱਗ ਜਾਂਦੇ ਆ, ਦੋ ਦਿਨ ਆਨ ਨੂੰ ਲੱਗ ਗੇ ਦੇ, ਚਾਰ ਪੰਜ ਦਿਨ ਓਥੇ ਸੀ। ਟੋਟਲ ਸੱਤ-ਅੱਠ ਦਿਨਾਂ ਦਾ ਪਲੈਨ ਸੀ ਸਾਡਾ। ਅੱਠ-ਨੌ ਦਿਨ ਲੱਗ ਗੇ ਸੀ ਸਾਨੂੰ।
ਅੱਛਾ ਜੀ ਕਿੱਦਾਂ ਦਾ ਤੁਆਨੂੰ, ਇੰਜੋਏ ਕੀਤਾ ਸੀ ਫਿਰ।
ਬੋਤ, ਬੋਤ ਵਧੀਆ ਲੱਗਾ ਸੀ ਫੈਮਿਲੀ ਦੇ ਨਾਲ ਸਾਰੀ ਦੇ, ਬੋਤ ਵਧੀਆ ਲੱਗਾ ਸੀ।
ਅੱਛਾ ਜੀ।
ਹੂੰ, ਬਾਕੀ ਓ ਅੰਮ੍ਰਿਤਸਰ ਤਾਂ ਜਾਂਦੇ ਈ ਰਈਦੈ। ਉਸ ਤੋਂ ਇਲਾਵਾ ਅਸੀਂ ਇੱਕ ਵਾਰੀ ਨਾ ਬੋਤ ਅ ਛੋਟੇ-ਛੋਟੇ ਸੀ ਬੱਚੇ ਓਦੋਂ ਅਸੀ ਕੁੱਲੂ-ਮਨਾਲੀ ਗਏ ਸੀ ਕੱਠੇ। ਅਸੀਂ ਤਿੰਨੋ, ਤਿੰਨੋ ਭੈਣ-ਭਰਾ ਗਏ ਸੀਗੇ ਆਪਨੀ-ਆਪਨੀ ਫੈਮਲੀ ਨੂੰ ਲੈ ਕੇ। ਵੱਡੀ ਗੱ ਡੀ ਕਰਕੇ, ਹਾਂ। ਅਸੀਂ ਤਿੰਨੋ ਫੈਮਲੀਜ਼ ਗਈਆਂ ਸੀ। ਬੋਤ ਮਜਾ ਆਇਆ ਸੀ, ਓਦੋਂ ਵੀ।
ਅੱਛਾ ਜੀ। ਟਿਕਟਾਂ ਕਿੰਨੇ ਕਰਾਈਆਂ ਸੀ?
ਟਿਕਟਾਂ ਨੀ ਕਰਾਈਆਂ ਸੀ, ਓਦੋਂ ਅਸੀਂ ਓ ਕਰਕੇ ਗਏ ਸੀ ਗੱਡੀ ਵੱਡੀ।
ਅੱਛਾ ਮਤਲਬ ਗ ਗੱਡੀ ਤੇ ਚਲ ਗਏ ਸੀਗੇ ਜੀ।
ਆਪਨੀ ਗੱਡੀ ਕਰਕੇ। ਨਾ-ਨਾ ਆਪਨੀ ਗੱਡੀ ਕਰਕੇ ਗਏ ਸੀ, ਬੜਾ ਮਜਾ ਆਇਆ ਸੀ। ਸਾਡੇ ਤਿੰਨਾਂ ਦੇ ਬੇਟੇ ਸੀਗੇ ਛੋਟੇ-ਛੋਟੇ।
ਅੱਛਾ ਜੀ।
ਹੂੰ, ਮੇਰੇ ਦੋਨਾਂ ਭਰਾਵਾਂ ਦੇ ਵੀ, ਮੇਰਾ ਵੀ। ਬੇਟੇ ਛੋਟੇ-ਛੋਟੇ ਸੀ ਤਿੰਨਾਂ ਦੇ।
ਅੱਛਾ ਜੀ ਮਤਲਬ ਤੁਈ ਵਾਧੂ ਇੰਜੋਏ ਕੀਤਾ ਸੀ।
ਬੋਹੋਤ, ਬੋਤ ਇੰਜੋਏ ਕੀਤਾ ਸੀ। ਓ ਇੱਕੋ ਈ ਟ੍ਰਿਪ ਐ ਸਾਡਾ ਕੱ ਠਿਆਂ ਦਾ।
ਅੱਛਾ ਜੀ।
ਹੂੰ।
ਹੋਰ ਤੁਸੀਂ ਕਿਤੇ ਕਿੱਥੇ ਗੇ ਓ ਜੀ ਯਾਤਰਾ ਤੇ?
ਹੋਰ ਅਸੀਂ ਮਨੀਕਰਨ ਸਾਬ ਵੀ ਓਦੋਂ ਗੇ ਸੀ।
ਅੱਛਾ ਜੀ। ਕਿੰਨੇ ਨਾਲ ਲੱਗੇ ਸੀਗੇ ਜੀ।
ਓ ਸਾਨੂੰ ਲੱਗ ਗਏ ਸੀ ਚਾਰ-ਪੰਜ ਦਿਨ ਓਦੋਂ
ਓਕੇ ਜੀ। ਕਿੱਦਾਂ ਤੁਆਨੂੰ ਵਧੀਆ ਲੱਗਾ ਸੀ
ਬੋਹੋਤ ਵਧੀਆ ਲੱਗਾ ਸੀ।
ਅੱਛਾ ਜੀ।
ਹੂੰ। ਹੋਰ ਅਨੰਦਪੁਰ ਸਾਬ ਮੈਂ ਬੋਤ ਘੁੰਮੀ ਹੋਈ ਆਂ। ਮੇਰੇ ਨਾਨਕੇ ਆ ਓਥੇ। ਮੇਰਾ ਬਚਪਨ ਈ ਓਥੇ ਬੀਤਿਆ ਕੇਸਗੜ੍ਹ ਸਾਬ ਦੀਆਂ ਪੌੜੀਆਂ 'ਚ ਈ। ਆਪਨੀ ਨਾਲ ਰ ਏਂਦੀ ਸੀ ਮੈਂ। ਰੋਜ ਈ ਲੰਗਰ ਸ਼ੱਕਨ ਨਾਨੀ ਮੇਰੀ ਨੇ ਕੈਨਾ ਰਹਿਣ ਦੇ ਰੋਟੀ ਨੀ ਬਣਾਣੀ ਤੂੰ ਦਾਲ਼ ਤੇ ਆਟਾ ਪਾ ਲਿਆ ਕਰ ਲਿਫਾਫਿਆਂ ਚ ਤੇ ਆਪ ਚੱਲਦੇ ਕੇਸਗੜ੍ਹ ਸਾਬ। ਉੱਥੇ ਚੜਾ ਦਾਂਗੇ ਤੇ ਲੰਗਰ ਛੱਕ ਆਵਾਂਗੇ ਤੂੰ ਪਾ। ਚੱਲ ਚਲੀਏ, ਰੋਜ਼ ਸ਼ਾਮੀ ਚੱਲ ਜਾਨਾ, ਕੇਸਗੜ੍ਹ ਸਾਬ।
ਅੱਛਾ ਜੀ।
ਹਾਂ, ਬਹੁਤ ਅਸੀ ਤਾ ਉੱਥੇ ਖੇਲੇ ਆ ਗੁਰਦੁਆਰਿਆਂ ਦੇ ਆਂਗਨ ਵਿੱਚ, ਹਾਂ ਇੱਕ ਵਾਰੀ ਮੈਂ ਗੁਰੂ ਕੇ ਲਹੋਰ ਵੀ ਗਈ ਸੀ, ਅ ਜਿਵੇਂ ਗੱਡੀਆਂ ਜਾਂਦੀਆਂ ਐ। ਗੁਰੂ ਨਾਨਕ ਦੇਵ ਜੀ ਦੀ ਬਰਾਤ ਨਿਕਲਦੀ ਐ, ਵਿਆਹ ਸੀ ਗੁਰੂ ਨਾਨਕ ਦੇਵ ਜੀ ਦਾ ਉਹ ਵੀ ਜਦ ਧੂੰਦਲਾ- ਧੂੰਦਲਾ ਥੋੜਾਂ- ਥੋੜਾਂ ਮੈਂਨੂੰ ਯਾਦ ਆ, ਬਹੁਤ ਛੋਟੀ ਸੀ।
ਅੱਛਾ ਜੀ।
ਹਾਂ, ਮੇਰੇ ਨਾਨਾ- ਨਾਨੀ ਰਹਿੰਦੇ ਸੀ ਨਾ ਅਨੰਦਪੁਰ ਸਾਬ। ਤੇ ਫੇਰ ਮੈਂ ਬੜੀ ਘੁੰਮੀ। ਆਨੰਦਗੜ੍ਹ ਸਾਬ, ਕਿਲ੍ਹਾ ਆਨੰਦਗੜ੍ਹ ਸਾਬ ਵੀ ਗਈ ਹੋਈ ਆ। ਗੁਰੂ ਕੇ ਲਹੋਰ ਗਈ ਹੋਈ ਆਂ, ਕੇਸਗੜ ਸਾਬ। ਨੰਗਲ ਜਾਂਦੀ ਸੀ, ਤਾਂ ਬਬੋਰ ਸਾਬ ਜਾਂਦੀ ਸੀ।
ਅੱਛਾ ਜੀ।
ਅਨੰਦਪੁਰ ਸਾਹਿਬ ਦੋ ਗੁਰਦੁਆਰੇ ਹੋਰ ਐ, ਇੱਕ ਸੀਸ ਗੰਜ ਸਾਬ ਤੇ ਇੱਕ ਭੋਰਾ ਸਾਬ।
ਅੱਛਾ ਜੀ, ਹਾਂਜੀ। ਆਪਾਂ ਵੀ ਅਨੰਦਪੁਰ ਸਾਬ ਗਏ ਸੀਗੇ, ਮੈਂ ਜਦੋਂ ਤੁਹਾਨੂੰ ਕਿਹਾ
ਮੇਰੇ ਪਾਪਾ ਸਾਂਨੂੰ ਪੰਚੋ ਤਖਤ ਘੁਮਾਨ ਗੇ, ਉਹਨਾਂ ਚਾਰਾ ਘੁਮਾਤੇ ਸੀ, ਬਸ ਪਟਨਾ ਸਾਹਿਬ ਹੀ ਰਹਿ ਗਿਆਂ ਸੀ ਸਾਡਾ ਅਨੰਦਪੁਰ ਸਾਹਿਬ ਮੈਂ, ਮੰਮਾ, ਮੇਰਾ ਬ੍ਰਦਰ, ਪਾਪਾ ਜੀ ਨਾਲ ਮੇਰੇ ਤਾਇਆ ਜੀ ਆਪਾਂ ਸਾਰੇ ਗਏ ਸੀਗੇ ਜੀ ਅਨੰਦਪੁਰ ਸਾਹਿਬ।
ਸਾਡਾ ਵੀ ਪਟਨਾ ਸਾਹਿਬ ਹੀ ਰਹਿੰਦਾਂ, ਦੇਖੋਂ ਕਦੋਂ ਪਲੈਨ ਬਨਾਣੇ।
ਆਹ ਅ ਸਾਡਾ ਵੀ ਅਹੀਓ ਦੇਖਦੇ ਆ ਮਤਲਬ ਕਦੋਂ ਬਣਦਾ ਪਲੈਨ
ਹੂੰ, ਕੋਈ ਨੀ ਇਕੱਠੇ ਹੀ ਬਨਾ ਲਾਂਗੇ ਕਿਸੇ ਵੇਲੇ।
ਹਾਂਜੀ, ਇਹੀ ਐ ਕਿ ਉਹ ਮੇਰੇ ਮਾਮੇ ਹੁਨੀ ਵੀ ਐਤਕੀਂ ਇੱਕ ਵਾਰੀ ਗਏ, ਪਟਨਾ ਸਾਹਿਬ ਉਨਾਂ ਦਾ ਵੀ ਪਟਨਾ ਸਾਹਿਬ ਰਹਿ ਗਿਆਂ ਜੀ। ਐਤਕੀ ਓ ਹੋ ਆਏਂ ਐ, ਓ ਪਟਨਾ ਸਾਬ ਘੁੰਮ ਆਏ ਆ, ਚੰਗਾ ਘੁੰਮ ਆਏ ਓ ਨਾਲੇ ਵਧੀਆ ਇੰਜੋਏ ਕਰਕੇ ਆਏ ਓ।
ਹੂੰ, ਮੈਂ ਤੇ ਹਜੇ ਏਧਰ ਵੀ ਨੀ ਗਈ, ਜਿਹੜਾ ਪਾਕਿਸਤਾਨ ਵੱਲ ਆ। ਲਾਨਗਾ। ਪਾਕੀ ਪਾਕਿਸਤਾਨ
ਅੱਛਾ ਜੀ, ਹਾਂਜੀ- ਹਾਂਜੀ‌ ਓ ਉੱਧਰ ਤਾਂ ਆਪਾਂ ਵੀ ਨੀਂ ਗਏ ਹੈਗੇ ਜੀ।
ਹਾਂ, ਉਵੀ ਜਾਨਾਂ ਹਜੇ
ਅੱਛਾ ਜੀ।
ਹੂੰ।
ਹੋਰ, ਤੁਸੀਂ ਦੱਸੋ ਭੈਜੀ ਯਾਤਰਾ ਬਾਰੇ
ਬੱਸ, ਹੋਰ ਆਪਾਂ ਚੰਡੀਗੜ੍ਹ ਵੀ ਬੜਾ ਘੁੰਮੇ ਹੋਏ ਆ।
ਅੱਛਾ ਜੀ, ਚੰਡੀਗੜ੍ਹ ਕਿੱਦਾਂ
ਹੂੰ, ਟ੍ਰਰੇਨ ਤੇ ਹੀ ਬਹੁਤਾ ਗਈ ਹੋਈ ਆਂ, ਕਾਰ ਤੇ ਵੀ ਜਾਈਦਾ। ਓ ਕਈ ਵਾਰੀ ਤਾਂ ਰੈਲੀਆਂ ਕਰਨ ਵੀ ਜਾਈਦਾ, ਸਰਕਾਰ ਦਾ ਸਿਆਪਾ ਵੀ ਕਰੀਦਾ। ਉੱਥੇ ਜਾਕੇ ਮਟਕਾ ਚੋਂਕ
ਅੱਛਾ ਜੀ, ਤੁਸੀਂ ਰੈਲੀ ਵੀ ਕਰਦੇ ਹੋ ਜੀ।
ਹੋਰ ਜਦੋਂ ਤਨਖਾਵਾਂ ਈ ਨਈ ਮਿਲਦੀਆਂ, ਤੇ ਫੇਰ ਰੈਲੀਆਂ ਕਰਕੇ ਤਨਖਾਹ ਲੈਨੀ ਪੈਂਦੀ ਏ। ਹਾਏ-ਹਾਏ ਕਰਨੀ ਪੈਂਦੀ ਏ, ਮੁਰਦਾਬਾਦ ਕਰਨੀ ਪੈਂਦੀ ਏ।
ਅੱਛਾ ਜੀ।
ਫੇਰ ਸਾਨੂੰ ਰੈਲੀਆਂ ਤੇ ਜਾਨਾ ਪੈਂਦਾ। ਕਦੀ ਸੰਗਰੂਰ ਕਦੀ ਅ ਚੰਡੀਗੜ੍ਹ, ਕਦੀ ਮਰਿੰਡੇ ਤੇ ਔਥੇ ਜਾ ਕੇ ਏ ਤਰਨ ਤਾਰਨ ਵੀ ਗਏ ਆਂ। ਤਰਨ ਤਾਰਨ ਦੇ ਗੁਰਦੁਆਰੇ ਵੀ ਫੇਰ ਮੱਥਾ ਟੇਕਿਆ ਸੀ। ਔਥੇ ਵੀ ਰੈਲੀ ਤੇ ਗਏ ਸੀ। ਸਰਕਾਰ ਜੇ ਜਿੱਥੇ-ਜਿੱਥੇ ਸਰਕਾਰੀ ਬੰਦੇ ਪੌਂਚਦੇ ਪਿੱਛੇ- ਪਿੱਛੇ ਔਥੇ ਅਸੀਂ ਪਹੁੰਚ ਜਾਈਦਾ, ਓਹਨਾਂ ਦਾ ਸਿਆਪਾ ਕਰਨ ਵਾਸਤੇ।
ਅੱਛਾ ਜੀ ਏ ਸੈਲਰੀ ਟਾਈਮ ਟਾਈਮ ਸਿਰ ਆਣਾ ਆਨੀ ਚਾਈਦੀ ਏ ਨਾ। ਐ ਲੇਟ ਆਵੇਂ ਬੋਤ ਹਾਂਜੀ
ਛੇ ਮੀਨੇ ਬੀਤ ਗਏ ਸੱਤਵਾਂ ਮੀਨਾ ਸ਼ੁਰੂ ਹੋਨ ਜਾ ਰਿਆ।
ਹਾਂਜੀ ਮੈਂ ਔਈ ਕਿਆ ਟਾਈਮ ਸਿਰ ਆਣੀ ਚਾਹੀਦੀਆਂ ਹੈਗੀਆਂ ਐਹ ਦਮ ਬੜਾ ਬੰਦਾ ਤੰਗ ਹੋ ਜਾਂਦੈ ਜੇ ਛੇ ਸੱਤ ਮੀਨੇ ਸੈਲਰੀ ਨਾ ਆਵੇ।
ਕੋਈ ਪਤਾ ਨੀ ਕਦੋਂ ਦੇਨੀਐਂ। ਹੁਨ ਸਾਡੀਆਂ ਰੈਲੀਆਂ ਸ਼ੁਰੂ ਹੋਨ ਵਾਲੀਐਂ। ਦੋ ਮੀਨੇ ਸਾਡੇ ਰੈਲੀਆਂ ਚ ਚੱਲਨਗੇ ਫੇਰ ਜਾ ਕੇ ਕਿਤੇ ਮਨਨਗੇ।
ਅੱਛਾ ਜੀ, ਫੇਰ ਪਾਨਗੇ ਜੀ ਸੈਲਰੀਆਂ। ਏਦਾਂ ਬੋਤ ਕਰਦੇ ਹੈਗੇ ਐ।
ਹੂੰ
ਹੋਰ ਤੁਸੀਂ ਸੁਨਾਔ ਜੀ
ਵਦੀਆ ਜੀ ਵਦੀਆ। ਤੁਸੀਂ ਸੁਨਾਔ ਕੋਈ ਆਪਨੀ, ਯਾਤਰਾ, ਚਲੋ ਸੱਸ ਸ੍ਰੀ ਕਾਲ ਜੀ।